ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ, ਕਿਵੇਂ ਹੋ
ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ
ਵਧੀਆ
ਹੋਰ ਘਰੇ ਠੀਕ ਨੇ ਸਬ, ਕੁੱਛ ਨੀ ਬਸ ਹੁਣ ਸੁੱਤੇ ਉੱਠੇ ਸੀਗੇ ਹਾਂਜੀ, ਹਾਂਜੀ ਹਾਂ ਫਿਰ ਸ਼ਾਮ ਦੇ ਖਾਣੇ ਦੀ, ਹਾਂਜੀ
ਅੱਛਾ, ਦੁਪਹਿਰੇ ਅੱਛਾ ਸੁੱਤੇ ਹੋਏ ਸੀ ਉਕੇ ਵਧੀਆ ਸੋਣਾ ਚਾਹੀਦਾ ਦੁਪਹਿਰੇ
ਹਾਂਜੀ ਅੱਜ ਬਸ ਕੁੱਛ ਥੋੜ੍ਹਾ ਕੰਮ ਸੀਗਾ, ਪਹਿਲਾਂ ਉਹ ਕਰ ਰਹੇ ਸੀਗੇ ਫਿਰ ਉੱਥੇ ਕਾਫ਼ੀ ਟਾਈਮ ਲੱਗਾ ਫਿਰ ਤੁਹਾਨੂੰ ਪਤਾ ਵੀ ਥੱਕ ਜਾਂਦੇ ਹਾਂ, ਹਨਾ ਅਗਰ ਧੁੱਪ ਚੱ ਆਪਾਂ, ਥੋੜ੍ਹਾ ਜਿਹਾ ਵੀ ਬਾਹਰ ਨਿਕਲ ਜਾਈਏ
ਹਾਂਜੀ, ਇਹ ਤਾਂ ਹੈ
ਇਸ ਕਰਕੇ ਫਿਰ ਮੈਂ ਕਿਹਾ ਵੀ ਚਲੋ ਸੋ ਜਾਂਦੇ ਹਾਂ ਥੋੜ੍ਹਾ ਟਾਈਮ
ਇੱਕ ਪਤਾ ਨੀ ਕੀ, ਜੂਨ ਦੇ ਵਿੱਚ ਮੈਨੂੰ ਲੱਗਦਾ ਕੋਈ ਵਿਆਹ ਵੀ ਨੀ ਧਰਦਾ ਨਾ
ਸ ਸਹੀ ਗੱਲ ਹੈ, ਬਟ ਸਾਡੇ ਸਾਡੇ ਪਿੰਡ ਚੱ ਹੋ ਰਿਹਾ ਇੱਕ ਵਿਆਹ, ਪਰਸੋਂ ਦਾ ਵਿਆਹ ਏ
ਅੱਛਾ
ਹਾਂਜੀ ਮੁੰਡੇ ਦਾ ਵਿਆਹ ਏ, ਤੇ ਮਤਲਬ ਸਾਨੂੰ ਵੀ ਅੱਜ ਪਤਾ ਲੱਗਿਆ, ਮੈਂ ਕਿਹਾ ਇੰਨੀ ਗਰਮੀਂ 'ਚ ਕੌਣ ਵਿਆਹ ਰੱਖਦਾ ਹੁੰਦਾ
ਨਹੀਂ ਬਟ, ਪਤਾ ਕੀ ਆ ਮਤਲਬ ਘਰੇ ਸਭ ਨੂੰ ਛੁੱਟ ਹੁੰਦੀਆਂ ਨੇ, ਟਾਈਮ ਤੇ ਸਕੂਲ ਤੋਂ ਛੁਟੀਆਂ ਹੁੰਦੀਆਂ ਨੇ ਕਾਲਜਸ ਤੋਂ ਹਨਾ ਆਲਮੋਸਟ ਸਾਰੇ ਛੁੱਟੀ ਹੁੰਦੇ ਨੇ, ਤਾਂ ਫਿਰ ਨਾ ਘਰੇ ਰਹਿ ਕੇ ਬੋਰ ਹੋ ਜਾਂਦੇ ਆ, ਜਾਂ ਤਾਂ ਕੋਈ ਟਰਿਪ ਵਗੈਰਾ ਵਿਕੈਸ਼ਨ ਪਲੈਨ ਕਰੀਏ ਜਿਵੇਂ, ਸ਼ਿਮਲਾ ਵਗੈਰਾ ਹਨਾ ਠੰਡੀਆਂ ਜਗ੍ਹਾਵਾਂ ਨੂੰ ਜਾਂ ਕੋਈ ਆਪਾਂ ਰਲੀਜੀਅਸ ਟੂਰ ਵੀ ਪਲੈਨ ਕਰ ਸਕਦੇ ਹਾਂ ਘਰਦਿਆਂ ਨਾਲ, ਬਟ ਯਾਰ ਘਰਦੇ ਜਾਣ ਲਈ ਤਿਆਰ ਹੀ ਨਹੀਂ ਹੁੰਦੇ ਕਿਤੇ
ਅ ਕਿਉਂਕਿ ਇਹੀ ਹੈ ਨਾ ਕਿ, ਇਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਹੈਗਾ, ਹੁਣ ਕਹਿੰਦੇ ਨੇ ਕਿ ਜੀਰੀਆਂ ਦਾ ਟਾਈਮ ਹੋ ਗਿਆ, ਘਰ ਦੇ ਵੇਲੇ ਹੀ ਨਹੀਂ ਹੁੰਦੇ
ਐਂ ਥੋੜੀ ਨਾ ਹੁੰਦਾ ਹੈ, ਹਨਾ, ਫੈਮਲੀ ਲਈ ਟਾਈਮ ਕਰਨਾ ਚਾਹੀਦਾ ਯਾਰ
ਕਰਲੈ ਅਸੀਂ ਵੀ ਕੱਲ ਇੱਕ ਬਸ ਮੇਲੇ ਤੇ ਗਏ ਸੀਗੇ ਉੱਥੇ ਕਾਫ਼ੀ ਦੋ ਤਿੰਨ ਘੰਟੇ ਲਗਾਏ ਆਏ, ਪਰ ਗਰਮੀਂ ਬਹੁਤ ਸੀਗੀ ਇੰਨੀ ਜ਼ਿਆਦਾ ਭੀੜ ਸੀ ਉੱਥੇ
ਅੱਛਾ
ਹਾਂਜੀ ਹਾਂ, ਮਤਲਬ ਸਾਡੇ ਇੱਥੇ ਨੇੜੇ ਹੀ ਲੱਗਦਾ, ਤੇ ਮੈਂ ਕਹਿ ਰਹੀ ਹਾਂ ਇੰਨੀ ਜ਼ਿਆਦਾ ਗਰਮੀਂ ਮੈਨੂੰ ਤਾਂ ਐਵੇ ਹੋਵੇ ਕਿ ਮੈਂ ਆਈ ਹੀ ਕਿਉਂ, ਘਰੇ ਹੀ ਰਹਿ ਜਾਂਦੀ
ਨਾ ਯਾਰ, ਬਾਹਰ ਤੋਂ ਜਾਣਾ ਚਾਹੀਦਾ, ਇਦਾਂ ਨਾਂ ਕਰ ਸਕਦੇ ਹਾਂ ਕਿ ਵੀ ਸ਼ਾਮ ਦੇ ਟਾਈਮ ਤੇ ਬਗ ਜਾਈਏ, ਦੁਪਹਿਰੇ ਨਾਲ ਜਾਈਏ, ਅਵੋਇਡ ਕਰੀਏ ਪਰ ਨਹੀਂ, ਮਤਲਬ ਘਰੇ ਰਹਿ- ਰਹਿ ਕੇ ਬੋਰ ਹੋ ਜਾਂਦੇ ਆ, ਮੈਂ ਵੀ ਕੱਲ ਵੈਸੇ ਹਾਂ, ਮੈਂ ਵੀ ਕੱਲ ਗਈ ਸੀ
ਅੱਛਾ-ਅੱਛਾ। ਨੀ ਵੈਸੇ ਏਹ ਕੀ ਚਲੋ ਵਧੀਆ ਅਸੀ ਜਾਯ ਆਏ ਹੈਨਾ ਮਤਲਬ ਸ਼ੋਪਿੰਗ ਵਗੈਰਾ ਹੋ ਗੀ ਤੇ ਮਤਲਬ ਮੈਮਰੀਜ਼ ਹੀ ਬਣ ਜਾਂਦੀਆਂ ਨੇ ਆਪਾਂ ਕਿਤੇ ਵੀ ਅਗਰ ਫੈਮਿਲੀ ਫਰੈਂਡਸ ਨਾਲ ਜਾਈਏ ਤਾਂ
ਨਈ ਯਾਰ ਵਧੀਐ ਜਾਣਾ ਚਾਈ
ਹੂੰ।
ਘਰੇ ਰੈ ਕੇ ਟਾਈਮ ਪਾਸ ਨੀ ਹੁੰਦਾ। ਮੈਂ ਤਾਂ ਮੈਂ ਮਸਤੋਆਣਾ ਸਾਬ ਗਈ ਸੀ। ਅ ਮੇਰੀ ਮੰਮਾ ਮਸਤੋਆਣਾ ਸਾਏਬ
ਅੱਛਾ, ਏ ਮੈਂ ਤਾਂ ਸੁਣਿਆ ਨਈ।
ਤੁਸੀ ਸੁਣਿਆ ਨੀ ਏ ਤਾਂ ਬੋਹੋਤ ਜਾ ਦਾ ਨਈ-ਨਈ ਬੋਹੋਤ ਜਾਦਾ ਅ ਫੇਮਸ ਗੁਰੂ ਘਰ ਹੈ ਮਤਲਬ ਆਪਾਂ ਕਹੀਏ ਅ ਮਤਲਬ ਮਸਤੋਆਣਾ ਸਾਬ ਤਾਂ ਮੈਨੂੰ ਲਗਦਾ ਸਾਰੇ ਹੀ ਜਾਣਦੇ ਨੇ।
ਅੱਛਾ ਨੀ ਮੈਨੇ ਨੀ
ਸੰਤ ਬਾਬਾ ਅਤਰ ਸਿੰਘ ਜੀ ਨਈ-ਨਈ ਸੰਤ ਬਾਬਾ ਅਤਰ ਸਿੰਘ ਜੀ ਸੀਗੇ ਜੋ, ਹੈਨਾ। ਓਹ ਓਨਾਂ ਦਾ ਗੁਰੂ ਘਰ ਹਾਂ ਓਹ ਬੋਹਤ ਜ਼ਿਆਦਾ ਮਤਲਬ ਓਥੇ ਕੋਲੇਜ ਵੀ ਐ ਬੋਹ ਵੱਡਾ ਹੋਸਟਲ ਵੀ ਐ ਬੋਹ ਵਧੀਐ। ਹੂੰ-ਹੂੰ ਓਥੇ ਨਾ
ਓਥੇ ਮੱਸਿਆ ਦੇ ਮੇਲਾ ਭਰਦੈ ਕਿ ਮਤਲਬ ਜਦੋਂ ਮਰਜੀ ਚਲੇ ਜਾਓ।
ਨਈ-ਨਈ ਓਥੇ ਮੇਲਾ ਭਰਦੈ ਮਸਿਆ ਤੇ ਜਾਂਦੇ ਨੇ ਤੇ ਮਸਿਆ ਤੇ ਮਤਲਬ ਆਪਦੀ ਸ਼ਰਧਾ ਦੇ ਹਿ ਸਾਬ ਨਾਲ ਜਾਂਦੇ ਨੇ। ਐਵੇਂ ਹੁੰਦੈ ਨਾ ਵੀ ਸੁੱਖ ਬਾਰੋਂ ਆਣਾ ਮਤਲਬ ਐਵੇਂ ਸ਼ਰਧਾ ਹੁੰਦੀ ਐ ਆਪਣੀ-ਆਪਣੀ
ਠੀਕ
ਓਦੇ ਵਾਸਤੇ ਗਏ ਸੀ ਤੇ ਮੇਨੂੰ ਮੰਮਾ ਕੈਂਦੇ ਵੀ ਤੂੰ ਕਿੰਨਾ ਟਾਈਮ ਹੋ ਗਿਆ ਮੈਂ ਲਾਸਟ ਟਾਈਮ ਓਦੋਂ ਗਈ ਸੀ ਜਦੋਂ ਵੱਡਾ ਜੋੜ ਮੇਲਾ ਹੋਏਆ ਸੀਗਾ। ਤੇ ਜੋੜ ਮੇਲੇ ਦੇ ਟਾਈਮ ਤੇ ਅਸੀ ਦੋ ਰਾਤਾਂ ਰਹੇ ਵੀ ਸੀ ਉਥੇ ਸੇਵਾ ਵੀ ਕਰੀ ਸੀ।
ਚਲੋ ਵਧੀਆ, ਵਧੀਆ, ਵਧੀਆ। ਏ ਐ ਤ, ਹਾਂ ਐਵੇਂ ਦੀਆਂ ਜਗ੍ਹਾ ਤੇ ਤਾਂ ਜਾਣਾ ਚਾਈਦੈ ਕਿਉਂਕਿ ਇੱਕ ਤਾਂ ਦੇਖੋ ਓ ਨਾ ਸੇਵਾ ਹੋ ਜਾਂਦੀ ਐ ਆਪਾਂ ਨੂੰ, ਹਨਾ ਇਤਿਹਾਸ ਬ ਗੈਰਾ
ਪੌਂਚੇ ਤਾਂ ਕਰਕੇ ਅਸੀ ਸੇਵਾ ਵੀ ਨੀ ਕਰ ਸਕੇ। ਮੈਂ ਬੋਹੋ ਕਿਹਾ ਵੀ ਆਪਾਂ ਹਨਾ ਲੰਗਰ ਤਾਂ ਚੱਲ ਸ਼ਕੇਐ ਪਰ ਆਪਾਂ ਦਾਨ ਫੇਰ ਦਾਲ ਵਗੈਰਾ ਧਰ ਆਈ ਸੀ ਤੇ ਵ ਸੇਵਾ ਤ ਕਰੌਣੀ ਬੋਤ ਜ਼ਰੂਰੀ ਐ।
ਬਿਲਕੁਲ, ਫੇਰ ਤੁਸੀ ਬਸ 'ਚ ਗਏ ਸੀ ਯਾਂ
ਹੂੰ, ਬਸ 'ਚ। ਨਈ-ਨਈ ਬਸ 'ਚ ਗਏ ਸੀਗੇ। ਐਦਾਂ ਦਾ ਕੇਂਦੇ ਬਸ 'ਚ ਜਾਣਾ ਚਾਹੀਦੈ। ਕਾਰ 'ਚ ਵੀ ਜਾ ਸਕਦੇ ਆਂ ਬਟ ਮਤਲਬ ਥੋੜਾ ਜੇਆ ਬਸ ਤੈ ਹੋ ਜਾਂਦੈ ਥੋੜਾ ਜੇਆ ਬੰਦਾ ਨਾ ਸਟ੍ਰਗਲ ਕਰਕੇ ਜਾਂਦੈ ਫੇਰ ਓ ਚੀਜ ਵੀ ਓਵੇਂ ਵਧੀਆ ਫੀਲ ਹੁੰਦੈ।
ਹਾਂ ਫੇਰ ਤੁਆਡੇ ਨੇੜੇ ਐ ਕੇ ਦੂਰ ਐ ਮਤਲਬ ਤੁਆਨੂੰ ਕਿੰਨਾ ਟਾਈਮ ਲੱਗੇਆ? ਹਾਂ, ਫੇਰ ਤਾਂ ਦੂਰ ਐ। ਹਾਂ ਦੂਰ ਐ, ਦੂਰ ਐ। ਆਂ ਬਸ ਤਾਨੂੰ ਵੀ ਮਤਲਬ ਏ ਐ ਕਿ ਸਾਡੇ ਤਾਂ ਏੱਥੇ ਹਰ ਮਸਿਆ ਤੇ ਭਰਦੈ ਨਾ ਅਸੀ ਤਾਂ ਫੇਰ ਚਲੇ ਜਾਂਨੇ ਆਂ। ਤਾਂ ਮਤਲਬ, ਹਾਂਜ ਜੀ ਹਾਂ ਮਤਲਬ ਮ ਕਦੇ ਮੰਮਾ ਓਨਾਂ ਨਾਲ ਚਲੇ ਜਾਂਨੇ ਆਂ ਕਦੇ ਮਤਲਬ ਐਵੇਂ ਕਜ਼ਨਸ ਵਗੈਰਾ ਨਾਲ ਚਲੇ ਜਾਂਨੇ ਆਂ ਫੇਰ
ਆਈ ਥਿੰਕ ਥੋਆਨੂੰ ਏ ਏਅ ਏਰੀਆ ਨੀ ਫਬਦੇ ਬਿਕੋਜ ਏ ਸੰਗਰੂਰ ਸਾਈਡ ਐ। ਸੰਗਰੂਰ ਤੋਂ ਅੱਗੇ ਬਰਨਾਲਾ, ਤੁਸੀ ਚ ਪਟੇਆਲਾ ਸਾਈਡ ਮੈਂ ਬੀ ਜ਼ਾਦਾ ਪ੍ਰੈਫਰ ਕਾਰਦੇ ਓ ਨਾ।
ਹਾਂ-ਹਾਂ ਨਾ ਤਾਂ ਈ ਮੈਂ ਤਾਂਨੂੰ ਪੁੱਛੇਆ ਕਿਉਂਕਿ ਮੈਂ ਕਦੇ ਨਾ ਗਈ ਨਾ ਮੈਨੇ ਕਦੇ ਸੁਣਿਆ। ਫਿਰ ਵੀ ਚਲੋ ਹੁਣ ਐਵੇਂ ਹੋ ਗਏ। ਕਿ ਹਾਂ ਜਾਣਾ ਚਾਹੀਦਾ ਕਿਉਂਕਿ ਤੁਸੀਂ ਦੱਸਿਆ ਵੀ ਬਹੁਤ ਵਧੀਆ ਉੱਥੇ ਉਹ ਹੁੰਦਾ ਹੈ।
ਉਧਰ ਨਾ ਮਤਲਬ ਆਪਾਂ ਕਹਿ ਸਕਦੇ ਵੀ ਇਹ ਏਰੀਆ ਜੋ ਹੈ ਬਰਨਾਲਾ ਵਗੈਰਾ ਉਹ ਓਲਾ ਆ ਜਾਂਦਾ। ਪਟਿਆਲਾ ਥੋੜਾ ਜਿਹਾ ਪਟਿਆਲੇ ਸਾਈਡ ਆਈ ਥਿੰਕ ਗੁਰੂ ਘਰ ਦੁੱਖ ਵਾਰਨ ਸਾਹਿਬ ਹੈ ਹੋਰ ਤਾਂ ਮੈਂ ਕਰਹਾਲੀ ਸਾਹਿਬ ਹਾਂ ਦੁੱਖ ਦੁੱਖਵਾਰਨ ਸਾਹਿਬ ਤਾਂ ਮੈਂ ਗਈ ਹਾਂ ਬਹੁਤ ਵਾਰੀ ਬਟ ਹਾਂ ਜ਼ਿਆਦਾ ਹੋਰ ਨੀ ਮੈਂ ਕੋਈ ਗੁਰੂ ਗੁਰੂ ਘਰ ਦਾ ਨਾਮ ਸੁਣਿਆ! ਇਹੀ ਗੁਰੂ ਘਰ ਦਾ ਨਾਮ ਸੁਣਿਆ।
ਵੈਸੇ ਤਾਂ ਬਹੁਤ ਨੇ ਇਹੀ ਹੈ ਕਿ ਜਿਹੜੇ ਆਪਾਂ ਚਲੋ ਹਨ ਨਾ ਪਟਿਆਲੇ ਦੇ ਵਿੱਚ ਵਿੱਚ ਕਹਿ ਲਈਏ ਉਹ ਇਹੀ ਨੇ ਜਿਵੇਂ ਦੁੱਖ ਵਾਰਨ ਹੋ ਗਿਆ ਤੇ ਕਰਹਾਲੀ ਸਾਹਿਬ ਹੋ ਗਿਆ ਇਹ ਜ਼ਿਆਦਾ ਨੇ। ਕਿਉਂਕਿ ਇੱਥੇ ਆਉਂਦੇ ਨੇ ਸਾਰੇ ਦੂਰ ਦੂਰ ਤੋਂ
ਹਾਂਜੀ ਹਾਂ
ਹਾਂ ਅੱਛਾ ਫਿਰ ਮਤਲਬ ਤੁਸੀਂ ਕਰਹਾਲੀ ਸਾਹਿਬ ਆਏ ਹੋ ਕਿ ਇਕੱਲੇ ਦੁੱਖਣ ਵਾਰ ਨੂ ਹੀ ਆਏ ਹੋ
ਮੈਂ ਦੁੱਖ ਤਾਂ ਗਹੀ ਆ ਕਰਹਾਲੀ ਸਾਹਿਬ ਤਾਂ ਨੀ ਨਹੀਂ ਜਿੰਨਾ ਨੂੰ ਮੈਨੂੰ ਇਨਾ ਪਤਾ ਨੀ ਮੈਂ ਨਾਮ ਸੁਣਿਆ ਬਟ ਮੈਨੂੰ ਇਹਨਾ ਪਤਾ ਨਹੀਂ ਹੈਗਾ
ਹਾਂਜੀ ਨਹੀਂ ਬਸ ਸਾਡੇ ਨੇੜੇ ਹੀ ਹੈ ਬਟ ਇਹ ਕਿ ਉਹ ਸਾਡਾ ਪਿੰਡ ਪਹਿਲਾਂ ਆ ਜਾਂਦਾ ਉਹ ਬਾ ਜਾਂਦੇ ਐਂ
ਕਰਹਾਲੀ ਸਾਹਿਬ ਮੈਨੂੰ ਐਂ ਲੱਗਦਾ ਹਰਿਆਣੇ ਸਾਈਡ ਤੇ ਨੀ ਬੱਲ ਜਾਂਦਾ ਕਰਹਾਲੀ
ਨਹੀਂ ਨਹੀਂ ਹੈ ਇੱਥੇ ਆ ਮਤਲਬ ਇਹ ਹੈ ਕਿ ਥੋੜਾ ਮਤਲਬ ਨਾ ਉੱਧਰ ਸੜਕ ਉਹ ਵਾਲੀ ਪੈਂਦੀ ਹੈ। ਕਿ ਹਰਿਆਣੇ ਵਾਲੀ ਸੜਕ ਪੈਂਦੀ ਹੈ।
ਅੱਛਾ ਹਰਿਆਣੇ ਵਾਲੀ ਸੜਕ ਪੈਂਦੀ ਹੈ ਬਟ ਏਰੀਆ ਨੀ ਹੈਗਾ
ਹਾਂਜੀ ਏਰੀਆ ਨੀ ਹੈਗਾ
ਠੀਕ ਹੈ ਠੀਕ ਹੈ ਮੰਗ ਦੇ ਇਹ ਇਹ ਹਰਿਆਣੇ ਵਾਲਾ ਇੱਧਰ ਸਮਾਣੇ ਤੋਂ ਅੱਗੇ ਟੱਪ ਕੇ ਹਰਿਆਣਾ
ਨਹੀਂ ਨਹੀਂ ਨਹੀਂ ਨਹੀਂ ਸਮਾਣੇ ਮਤਲਬ ਇਹ ਹੈ ਕਿ ਉਹ ਸਮਾਣਾ ਆਉਂਦਾ ਓਧਰੋਂ ਆ ਬਟ ਇਹ ਏ ਕਿ ਦੋ ਤਿੰਨ ਸੜਕਾਂ ਜਿਵੇਂ ਆਪਾਂ ਕਹਿੰਣੇ ਆ ਵੀ ਜੁਆਇੰਟ ਹੋ ਜਾਂਦੀਆਂ ਨੇ ਉਵੇਂ ਨਿਕਲਦਾ ਹੈ।
ਓਕੇ ਠੀਕ ਹੈ ਠੀਕ ਹੈ ਨਹੀਂ ਪਰ ਮੈਂ ਤਾਂ ਸੋਚ ਰਹੀ ਹਾਂ ਵੀ ਹੋਰ ਕੋਈ ਵੀ ਵਧੀਆ ਮੇਲਾ ਮੈਨੂੰ ਲੱਗਦਾ ਹੁਣ ਨਮਾਦਿਆਂ ਦਾ ਮੇਲਾ ਵੀ ਆਊ ਨਾ
ਹਾਂਜੀ ਹਾਂਜੀ
ਚਲੋ ਐਵੇਂ ਏ ਥੋੜਾ ਜਿਹਾ ਯਾਰ ਨਹੀਂ ਇਹ ਕਿਤੇ ਲੈ ਕੇ ਜਾਂਦੇ ਨਾ ਕੋਈ ਪਿਕਨਿਕ ਵਗੈਰਾ ਤੇ ਜਾਣਾ ਹਨਾ ਹੁਣ ਜੀ ਦਾ ਟਾਈਮ ਹੋ ਜੂ ਕਹਿਣਗੇ ਏਹੀ ਪਿਕਨਿਕ ਹੈ ਉਰੀ ਫਿਰਲੋ ਫਿਰ
ਸਿੰਗਲ ਹੈ ਇਹ ਤੇ ਐ ਇਹੀ ਕਹਿੰਦੇ ਨਾ ਤਾਂ ਖੁੱਦ ਨਿਕਲਦੇ ਹੈਗੇ ਨਾ ਆਪਾਂ ਨੂੰ ਕਹਿੰਦੇ ਆਪਾਂ ਕਹਿੰਦੇ ਗਰਮੀ ਬਹੁਤ
ਇਹ ਦੋਸਤਾਂ ਨਾਲ ਕਹਿਣੇ ਦੋਸਤ ਉਹ ਨਹੀਂ ਹੈਗੇ ਦੋਸਤ ਆਹੀ ਵੀ ਕੱਲ ਨੂੰ ਪਰਸੋਂ ਕਦੇ ਪਲੈਨ ਨੀ ਬਣਦਾ ਦੋਸਤਾਂ ਦਾ ਟਾਈਮ ਤੇ ਕੈਂਸਲ ਕਰ ਦਿੰਦੇ ਨੇ ਤਾਂ ਫਿਰ ਮੈਂ ਹਨਾ ਬਸ ਮੈਂ ਤਾਂ ਸੋਚ ਲਿਆ ਮੈਂ ਤਾਂ ਐ ਕਹਿਣਾ ਹੀ ਨਹੀਂ ਹੋਣਾ ਜਦ ਅਗਲੇ ਜਾਂਦਾ ਹੀ ਨੀ ਫਿਰ ਕੀ ਫਾਇਦਾ
ਹਾਂਜੀ ਇਹ ਤਾਂ ਹੈਗਾ ਕਿਉਂਕਿ ਹੁਣ ਆਈ ਇਹੀ ਟਾਈਮ ਹੈ ਹਨਾ ਹੁਣ ਆਪਾਂ ਘਰੇ ਬੋਰ ਹੋ ਰਹੇ ਹਾਂ ਅਗਰ ਆਪਾਂ
ਕਿਉਂਕਿ ਫਿਰ ਸਭ ਨੇ ਆਪਦੀ ਜ਼ਿੰਦਗੀ ਦੇ ਵਿੱਚ ਕੁੱਛ ਨਾ ਕੁੱਛ ਕੰਮ ਕਰ ਨਈ ਹੁੰਦਾ ਵੇਲੇ ਕੋਈ ਨੀ ਰੈ ਸਕਦਾ ਨਾ, ਫੇਰ ਯਾਰ ਆਪਦੇ-ਆਪਦੇ ਪ੍ਰੋਅਰਟੀਜ਼ ਆ ਜਾਂਦੇ ਨੇ ਹੁਣ ਚੱਲ ਐਵੇਂ ਐਂ, ਵੀ ਕੋਲੇਜ ਕੰਪਲੀਟ ਹੋ ਗਿਆ ਤੇ ਵੀ ਚੱਲ ਕੋਈ ਪਾਰਟੀ ਵਗੈਰਾ ਕਰ ਲੈਂਦੇ। ਪਰ ਕਿੱਥੇ?
ਸਹੀ ਐ ਉਹੀ ਏ ਕਿ ਇਹ ਹੁੰਦਾ ਕਿ ਚਲੋ ਹੁਣ ਇੰਨਾ ਟਾਈਮ ਹੋ ਗਿਆ ਆਪਾਂ ਮਿਲ ਮੁਲ ਲਾਂਗੇ, ਕੁਛ ਉਹ ਕਰ ਲਾਂਗੇ। ਉਹ ਇਹੋ ਈ ਆ ਕੋਈ ਕਹਿੰਦਾ ਹੁਣ ਜਿਵੇਂ ਛੁੱਟੀਆਂ ਹੋ ਰਹੀਆਂ ਕੋਈ ਕਿਤੇ ਗਿਆ ਹੁੰਦਾ, ਕੋਈ ਕਿਤੇ ਕੋਈ ਕਹਿੰਦਾ ਮੈਂ ਇੱਥੇ ਆ, ਉੱਥੇ ਆ ਟਾਈਮ ਈ ਨੀ ਮਿਲਦਾ ਹੈਗਾ।
ਨਹੀਂ ਯਾਰ ਟਾਈਮ ਤਾਂ ਕਰਨਾ ਪੈਂਦਾ ਫਿਰ ਉਹ ਤਾਂ ਮਤਲਬ ਟਾਈਮ ਤੇ ਪਲੈਨ ਵੀ ਬਣ ਗਿਆ, ਪੰਜ ਛੇ ਵਾਰ ਪਲੈਨ ਬਣ ਗਿਆ ਬਟ ਫੇਰ ਉਹੋ ਪਲੈਨ ਕੈਂਸਲ ਹੋ ਜਾਂਦਾ ਫਿਰ ਮੈਂ ਤਾਂ ਸੋਚ ਲਿਆ ਵੀ ਮੈਂ ਪਲੈਨ ਈ ਨੀ ਔਰਗਨਾਈਜ਼ ਕਰਨਾ ਫਿਰ ਕੀ ਫਾਇਦਾ। ਟਾਈਮ ਤੇ ਨਾ ਹੋ ਜਾਂਦੀ ਐ।
ਹਾਂਜੀ ਵੈਸੇ ਇਹ ਆ ਕਿ ਮਤਲਬ ਵੈਸੇ ਤੁਸੀਂ ਐਕਟੀਵਾ ਵਗੈਰਾ ਚਲਾ ਲੈਂਣੇ ਓਂ।
ਨਈਂ, ਮੈਂ ਮਤਲਬ ਸਿੱਖਣੀ ਮਤਲਬ ਮੈਨੂੰ ਆਉਂਦੀ ਐ। ਬਟ ਮੈਂ ਕਦੇ ਐਂ ਨੀ ਕਿਹਾ ਮੈਨੂੰ ਘਰਦਿਆਂ ਏ ਕੇਦੇਣੇ ਵੀ ਹਾਂ ਤੇਨੂੰ ਲੈ ਕੇ ਨੀ ਜਾਨ ਦਿੰਦੇ ਵੀ ਵੀ ਹੈ ਨੀ ਕਿਤੇ ਵੀ ਸਮਾਨ ਪਟਿਆਲੇ ਲੰਘ ਜੂ ਲੈ ਕੇ ਨਾ ਐਂ ਨੀ ਜਾਣਾ।
ਫੇਰ ਮੈਂ ਤਾਂ ਮੈਂ ਤਾਂ ਮੈਨੂੰ ਇਹ ਸੀ ਕਿ ਅਗਰ ਤੁਹਾਨੂੰ ਆਂਦੀ ਐ ਫੇਰ ਤਾਂ ਤੁਸੀਂ ਮੈਂ ਚਲੇ ਜਾਓ ਅਗਰ ਕਿਤੇ ਜਾਣਾ ਹਨਾ।
ਕਿਤੇ ਮਤਲਬ ਵੈਸੇ ਚਲੇ ਜਾਓ ਨਾ ਰਿਸ਼ ਮਾਸੀ, ਨਾਨੀ ਕਿਸੇ ਕੋਲ ਚਲੇ ਜਾਓ।
ਹਾਂ ਉਹ ਤਾਂ ਮੈਂ ਹੁਣ ਜਾਣਾ, ਨਾਨਕੇ ਜਾਣਾ ਉਹ ਤਾਂ ਮੇਰਾ ਪਲੈਨ ਪੂਰਾ ਬਣਿਆ ਹੋਇਆ। ਉਹ ਪਰ ਥੋੜ੍ਹਾ ਜਿਹਾ ਨਾ ਠਹਿਰ ਕੇ ਜਾਣਾ ਮੈਂ ਜੁਲਾਈ ਜੁਲਾਈ ਸੋਚਿਆ ਵੀ ਜੁਲਾਈ ਤੋਂ ਪਹਿਲਾਂ ਪਤਾ ਨੀ, ਐਂ ਥੋੜੇ ਟਾਈਮ ਤੱਕ।
ਕਿੰਨੇ ਦਿਨ ਲਾ ਕੇ ਆਣੇ ਔ ਤੁਸੀਂ, ਕਿੰਨੇ ਦਿਨ ਰਹਿ ਕੇ ਆਣੇ ਔਂ।
ਨਾਨੀ ਕੋਲ, ਮੇਰੇ ਨਾਨੀ ਤਾਂ ਨੀ ਹੈਗੇ ਨਾ ਨਾਨਾ ਜੀ। ਨੇ ਨਾ ਮੇਰੀ ਮਾਮਾ ਜੀ ਨੇ, ਮਾਮੀ ਨੇ ਅੱਗੇ ਹਾਂ। ਮਤਲਬ ਮਾਮੀ ਉਹ ਮਤਲਬ ਡੈਥ ਕਾਫੀ ਸਾਰੀਆਂ ਡੈਥਸ ਹੋ ਗਈਆਂ। ਵਿਚ ਪਿਛਲੇ ਸਾਲਾਂ ਚ ਤਾਂ ਫਿਰ ਮਤਲਬ ਮੈਂ ਮਾਮੀ ਨੇ ਮੈਨੂੰ ਇੰਨੇ ਫੋਨ ਕਰਤੇ ਵੀ ਤੂੰ ਆ ਜਾ। ਫਿਰ ਮੈਂ ਮਾਮੀ ਕੋਲ ਜਾ ਕੇ ਆਊਂਂਗੀ, ਮਿਲ ਕੇ ਆਊਂਂਗੀ। ਬਹੁਤ ਟਾਈਮ ਹੋ ਗਿਆ ਮਿਲੀ ਨ੍ਹੀਂ। ਹੁਣ ਚਿਕਨ ਪੋਕਸ ਹੋ ਗਿਆ ਸੀਗਾ ਤਾਂ ਕਰਕੇ ਫਿਰ ਉਹਨਾਂ ਨੇ ਆਉਣਾ ਸੀ ਮਿਲਨ ਉਰੇ ਸਾਰਾ ਕੁਛ ਹੋ ਗਿਆ ਤੀ, ਉਹਨਾਂ ਨੇ ਸਰਪ੍ਰਾਈਜ਼ ਦੇਣਾ ਤੀ ਉਹਨਾਂ ਨੇ ਫੋਨ ਕਰਕੇ ਇੱਕ ਦਿਨ ਪਹਿਲਾਂ ਕਹਿ ਤਾ ਵੀ ਅਸੀਂ ਕੱਲ੍ਹ ਨੂੰ ਆਵਾਂਗੇ ਤਿਆਰ ਰੇਓ ਅਸੀ ਕੇ ਫਿਰ ਮੈਂ ਕਹਿਤਾ ਵੀ ਮੈਨੂੰ ਤਾਂ ਚਿਕਨ ਪੋਕਸ ਹੋ ਰਿਹਾ ਆਇਔ ਨਾ। ਕਿਉਂਕਿ ਫਿਰ ਆ ਮੈਂ ਨਾ
ਹਾਂ ਹਾਂ ਇਹ ਤਾਂ ਫੈਲ ਜਾਂਦਾ ਸਹੀ ਗੱਲ ਐ। ਉਹੀ ਐ ਕਿ ਜਦੋਂ ਆਪਾਂ ਨੂੰ ਹਨਾ ਅਗਲਾ ਫੋਨ ਕਰਦਾ ਵੀ ਆਓ, ਫਿਰ ਆਪਾਂ ਨੂੰ ਹੁੰਦਾ ਵੀ ਇਹਨਾਂ ਨੇ ਇੰਨੀ ਵਾਰ ਫੋਨ ਕਰ ਤਾਂ ਹੁਣ ਤਾਂ ਜਾਣਾ ਹੀ ਪਊਗਾ।
ਸਹੀ ਕਿਹਾ ਯਾਰ ਥੋੜਾ ਜਿਹਾ ਭੂਆ ਹੋ ਰਹੀਆਂ ਕੋਲ ਬਾਗੇ ਹਨਾਂ। ਐਵੇਂ ਐ, ਹੁਣ ਮੇਰੀਆਂ ਪੂਆਂ ਨੇ, ਮੇਰੇ ਚਾਰ ਭੂਆ ਨੇ ਸਾਰੇ ਮੇਰਾ ਇੰਨਾ ਪਿਆਰ ਕਰਦੇ ਨੇ ਬਟ ਅੱਗੇ ਫਿਰ ਉਹਨਾਂ ਦੀ ਅੱਗੇ ਹਨਾ, ਜਨਰੇਸ਼ਨ ਹੋ ਗਈ ਉਹਨਾਂ ਦੀ ਵੀ ਅੱਗੇ ਫਿਰ ਐਮੇਂ ਮਤਲਬ ਆਪਾਂ ਕਹਿ ਸਕਦੇ ਹਾਂ ਜਿਆਦਾ ਟਾਈਮ ਨੀ ਰਹਿ ਸਕਦੇ ਐਵੇਂ ਕਿਉਂਕਿ ਮੇਰੇ ਅੱਗੇ ਡੈਡੀ ਦੀਆਂ ਭੂਆ ਜੀ ਨੇ ਮਤਲਬ ਮੇਰੀ ਕੋਈ ਡੀਗਲ ਭੂਆ ਜੀ ਤਾਂ ਨੀ, ਡੈਡੀ ਦੇ ਭੂਆ ਜੀ ਨੇ ਅੱਗੇ, ਹਂ।
ਉਹੀ ਇਹ ਵੀ ਤੁਹਾਨੂੰ ਜ਼ਿਆਦਾ ਪਿਆਰ ਕਰਦੇ ਨੇ, ਕਿਉਂਕਿ ਮਤਲਬ ਇਹੀ ਹੁੰਦਾ ਕਿ ਲਾਡਲੇ ਹੁੰਦੇ ਹੋ ਤਾਂ
ਫਿਰ ਮੈਂ ਕਹਿ ਦਿੰਦੀ ਆ, ਤੁਸੀਂ ਉਰੇ ਆ ਜਾ ਛੁੱਟੀ 'ਚ ਫਿਰ ਹੁਣ ਉਹ ਸਾਰੇ ਆ ਕੇ ਗਏ ਨੇ, ਹਲੇ ਆ ਕੇ
ਹਮ, ਵੈਸੇ ਦਿਲ ਬੜਾ ਲੱਗਦਾ ਜਦੋਂ ਕੋਈ ਆ ਜਾਂਦਾ ਰੌਨਕ ਜੀ ਲੱਗ ਜਾਂਦੀ ਹੈ
ਹਾਂ ਨਿਰਤਾ ਲਗਦਾ
ਫੇਰ ਉਹ ਜਦੋਂ, ਚਲੇ ਜਾਂਦੇ ਨੇ ਫਿਰ ਐਂ ਹੁੰਦਾ ਵੀ ਹਾਏ ਹੁਣ ਕੋਈ ਹੈ ਹੀ ਨੀ, ਪਹਿਲਾਂ ਕਿੱਥੇ ਰੌਣਕ ਲੱਗ ਗਈ ਸੀਗੀ
ਹਮ, ਜੁਆਇੰਟ ਫੈਮਿਲੀ ਦੇ ਵਿੱਚ ਤਾਂ ਯਾਰ ਮਤਲਬ ਜੇ ਆਪਾਂ ਦੇਖੀਏ, ਜੁਆਇੰਟ ਮਤਲਬ ਆਉਂਦੇ ਜਾਂਦੇ ਰਹਿੰਦੇ ਨੇ ਕਿਉਂਕਿ ਫਿਰ ਅੱਗੇ ਤਿੰਨ, ਤਿੰਨ ਮੇਰੇ ਮਤਲਬ ਡੈਡੀ ਹੁਣੀ ਤਿੰਨ ਭਾਈ ਨੇ ਨਾ
ਹਾਂਜੀ- ਹਾਂਜੀ, ਮੇਰੇ ਵੀ ਸੇਮ ਕੋਈ ਵੈਸੇ ਹਾਂ ਮੇਰੀ ਵੀ ਕੋਈ ਸੱਗੀ ਬੂਆ ਨੀ ਹੈਗੇ ਮੇ, ਡੈਡੀ ਹੋਣੀ ਵੀ ਤਿੰਨ ਮਤਲਬ ਚਾਚੇ ਤਾਈ ਨੀ ਤਾਂ, ਇਹੀ ਹੁੰਦਾ ਕਿ ਜਦੋਂ ਉਹਨਾਂ ਦੇ ਆਉਂਦੇ ਨੇ ਨਾ ਫਿਰ ਉਹ ਜ਼ਿਆਦਾ ਪਿਆਰ ਕਰਦੇ ਨੇ
ਅੱਛਾ ਚਵਰ
ਹਾਂਜੀ ਹਾਂ, ਹਾਂਜੀ, ਚਲੋ ਠੀਕ ਹੈ ਫਿਰ
ਓਕੇ, ਠੀਕ ਹੈ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ